ਹੈਲੋ।
ਹੈਲੋ।
ਹਾਂਜੀ, ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ ਜੀ।
ਹਾਂਜੀ, ਕੀ ਹਾਲ ਜੇ?
ਹਾਂਜੀ, ਹਾਂਜੀ ਵਦੀਆ, ਤੂਸੀ ਦੱਸੋ ਠੀਕ ਓ ਜੀ?
ਹਾਂਜੀ, ਹਾਂਜੀ ਬਾੱਸ ਬੋਤ ਵਦੀਆ ਜੀ। ਹੋਰ ਸੁਨਾਓ, ਹੋਰ ਸੁਨਾਓ ਕਿਵੇਂ ਜੇ?
ਠੀਕ ਹੈ ਜੀ। ਹਾਂਜੀ, ਆਪਣਾ ਆੱਜ ਦਾ ਟੋਪਿਕ ਬੇਰੁਜ਼ਗਾਰੀ, ਅਨਇੰਪਲਇਮੈਂਟ ਆਲਾ ਸਿਸਟਮ।
ਹਾਂਜੀ, ਹਾਂਜੀ ਏ ਬਰੁਜਗਾਰੀ ਤੇ ਨਾ ਵਾੱਦੀ ਜਾ ਰੀ ਆ। ਏ ਤੇ ਬੋਤ ਜਾਦਾ ਗੰਭੀਰ ਸਮੱਸੇਆ ਜੇੜੀ ਆ ਬਾੱਨ ਚੁੱਕੀ ਆ।
ਹਾਂਜੀ।
ਹਾਂਜੀ, ਏਦੇ ਹਾਂਜੀ, ਏਦੇ ਤੇ ਕਾਫ਼ੀ ਸਾਰੇ ਕਾਰਨ ਆ ਬੇਰੁਜ਼ਗਾਰੀ ਦੇ।
ਹਾਂਜੀ, ਦੇ ਹਾਂਜੀ ਬੇਰੁਜ਼ਗਾਰੀ ਨਾਲੋਂ ਹਾਂਜੀ ਜਿੱਦਾਂ ਹੁਣ ਸਬ ਕੋਈ, ਕਿਸ ਕੋਈ ਗੌਰਮੈਂਟ ਜੋਬ ਲਈ ਤਿਆਰੀ ਕਰਦਾ ਜਾਂ ਕੁੱਛ ਵੀ ਕਰਦਾ ਨਾ
ਉਸਨੂੰ ਮੇਹਨਤ ਦਾ ਮੁੱਲ ਵੀ ਨੀ ਮਿਲ ਰੇਆ, ਆਪਾਂ ਬੇਰੁਜ਼ਗੀ ਦੇਖਾ ਜਾਵੇ ਤਾ, ਆਪਾਂ ਇੰਨੀਆਂ-ਇੰਨੀਆਂ ਫੀਸਾਂ ਭਾਰਦੇ ਨਾ ਜਦ ਕੁੱਛ ਵੀ ਕਰਦੇ ਹਾ ਨਾ, ਫੇਰ ਵੀ ਬੰਦੇ ਨੂੰ ਜੋਬ ਕਲੀਅਰ ਨੀ ਹੁੰਦੀ ਗੀ।
ਹਾਂਜੀ, ਹਾਂਜੀ ਓਹੀ ਨਾ ਕਿ ਇੰਨੀਆਂ ਪੜਾਈਆਂ ਕਾਰਕੇ ਵੀ, ਹਨਾ ਤੇ ਸਬ ਕੁੱਛ ਓ ਬੱਚਾ ਜੇੜਾ ਜਾਂ ਵਿਦਿਆਰਥੀ ਜੇੜੇ ਨੇ, ਸਰਕਾਰੀ ਪੇਪਰ ਤੇ ਓਨਾਂ ਦਾ ਜੇੜਾ ਨਾਮ ਏ, ਓ ਆਂਦੈ ਈ ਨੀ ਹੈਗਾ, ਤੇ ਬੱਚੇ ਵਚਾਰੇ ਜੇੜੇ ਹੈਗੇ ਨੇ ਜੇੜੇ ਮੇਹਨਤ ਵੀ ਕਾਰਦੇ ਨੇ, ਓ ਵੀ ਅੱਜ-ਕੱਲ ਧੱਕੇ ਖਾ ਰੇ ਨੇ। ਬੇਰੋਜਗਾਰੀ ਇੰਨੀ ਜਾਦਾ ਵੱਧ ਚੁੱਕੀ ਆ, ਕਿ ਪੜੇਆ ਲਿਖੇਆ ਜੇੜਾ ਵਿਦਿਆਰਥੀ ਆ, ਲੋਕ ਨੇ ਓ ਵੀ ਥਾਂ-ਥਾਂ ਧੱਕੇ ਖਾ ਰੇ ਐ।
ਹਾਂਜੀ ਓਦਾ ਹੈਗਾ, ਓ ਦੇਖੋ ਬੇਜਗਾਜਾਂ ਪ੍ਰਭਾਵ ਵੀ ਦੁਨੀਆਂ ਤੇ ਬੋਤ ਪੈ ਰੇਆ, ਜਿਵੇਂ ਹੁਣ ਚੋਰੀਆਂ ਵਾੱਧ ਰੀਆਂ, ਨਸ਼ੇ ਹੋ ਰੇ ਵੱਧ ਰੇ, ਹਨਾ ਏ ਸਬ ਬਰੇਰੁਜਗਾਰੀ ਕਾਰਕੇ ਐ, ਹੁਣ ਚੋਰੀਆਂ ਕਿੰਨੀਆਂ ਵੱਧ ਰੀਆਂ ਵਾਂ। ਹੁਣ ਬੇਰੁਜਗਾਰੀ ਕਾਰਕੇ ਮੁੰਡੇ ਕਿੰਨੇ ਗ਼ਲਤ ਰਾਸਤੇ ਤੁਰ ਪੇ, ਕਿਸੀ ਦਾ ਮਰਡਰ ਕਰਦੇਣਾ ਕੋਈ ਗੈਂਗਸ ਗੈਂਗਸਟਰ ਨਾਲ ਸ਼ਾਮਿਲ ਹੋ ਗਏ, ਕੋਈ ਕਿਵੇਂ ਹੋ ਗੇ, ਸਰ ਬੇਰੁਜ਼ਗਾਰੀ ਕਾਰਕੇ ਹੋ ਰੇਐ ਅੱਜ।
ਹਾਂਜੀ, ਹਾਂਜੀ ਓ ਗੁੰਡਾ ਗਰਦੀ ਜੇੜੀ ਆ ਜਾਦਾ ਵਾੱਧ ਚੁੱਕੀ ਆ। ਤੇ ਚੋਰੀਆਂ-ਠੱਗੀਆਂ ਵੀ ਅਸੀ ਦੇਖਦੇ ਰੈਨੇ ਆਂ ਆਂਦੇ ਵਿੱਚ ਕੁੱਛ ਨਾ ਕੁੱਛ ਹੋਏਆ ਈ ਹੁੰਦਾ ਵਾ ਰੋਜ।
ਹਾਂਜੀ, ਹਾਂਜੀ ਡੇਲੀ ਦਰਜ ਨੇ।
ਹਾਂਜੀ ਤੇ ਮੈਨੂੰ ਲਗਦੈ ਕੇ ਬੰਦਾ ਪੈਸੇ ਦੀ ਤੇ ਲੋੜ ਹਰ ਇਕ ਨੂੰ ਹੈਗੀ ਆ ਪਰ ਜਦੋਂ-ਜਦੋਂ ਨੌਕਰੀ ਨਹੀ ਮਿਲਦੀ ਹੈਗੀ ਤੇ ਓ ਕਿਸੀ ਨਾ ਕਿਸੀ ਗਲਤ ਪਾਸੇ ਜੇੜੇ ਆ, ਚਲ ਜਾਂਦੇ ਨੇ ਨੌਜ
ਦੇਖੋ ਜੇ ਹੁਣ ਆਪਾਂ ਬੇਰੁਜ਼ਗਾਰ ਹਾਂ ਇਸ ਨਾਲ ਆਪਣੇ ਰਿਸ਼ਤੇ ਨਾਤੇਆਂ ਤੇ ਪ੍ਰਭਾਵ ਪੈਂਦਾ, ਠੀਕ ਐ। ਕੋਈ ਮੂੰਹ ਨੀ ਲਾਂਦਾ। ਠੀਕ ਐ ਬੇਰੁਜ਼ਗਾਰੀ ਕਾਰਕੇ ਹੁਣ ਬੰਦਾ ਮੇਹਨਤ ਕਾਰਦਾ, ਮੇਹਨਤ ਦਾ ਮੁੱਲ ਨੀ ਮਿਲਦਾ ਦੇਖੇਆ ਜਾਵੇ ਤਾਂ ਹੁਣ ਬਾਰ ਕਿਉਂ ਜਾ ਰੇ, ਇੱਥੇ ਆਪਣਾ ਬੇਰੁਜ਼ਗਾਰੀ ਵੱਧ ਗੀ ਲੋਕ, ਬਾਰ ਇਸ ਕਾਰਕੇ ਲੋਕ ਜਾ ਰੇ ਆ ਹੁਣ ਕਿੰਨੇ
ਹਾਂਜੀ, ਓ ਈ ਨਾ ਰੁਜ਼ਗਾਰ ਇੱਥੇ ਹੈ ਨੀ ਹੈ ਤੇ ਲੋਕ ਦਾ, ਦਾ ਧੇਆਨ ਜੇੜਾ ਬਾਹਰਲੇ ਦੇਸ਼ਾਂ ਚ ਹੈਗਾ ਕਿਉਂਕਿ ਓਨਾ ਨੂੰ ਏਹੋ ਈ ਹੁੰਦਾ ਕਿ ਬਾਰ ਦੇ ਦੇਸ਼ ਵਿੱਚ ਜਾਵਾਂਗੇ ਸਾਨੂੰ ਕੋਈ ਨਾ ਕੋਈ ਕਮਾਈ ਮਿਲੇਗੀ। ਹਾਂਜੀ, ਪੈਸੇ ਦੀ ਤੇ ਲੋੜ ਤੂਆਨੂੰ ਪਤਾ, ਸਬ ਤੋਂ ਵਾੱਧ ਆ। ਪੈਸਾ ਹੁੰਦਾ ਆ ਤੇ ਨਾ ਘਾਰ ਚਾੱਲਦੇ ਨੇ।
ਹਾਂਜੀ, ਬਾਕੀ ਪੈਸਾ ਤੇ ਹੈਗਾ, ਪੈਸਾ ਹੈਗਾ ਤਾ ਦੁਨੀਆਂ ਰੈਸ਼ਤੇ ਨਾਤੇ ਹੈਗੇ ਆ। ਘਰ ਪਰਿਵਾਰ ਹੈਗਾ ਸਭ ਕੁਛ ਹੈਗਾ ਜੇ ਆਪਾਂ ਨੂੰ ਰੁਜ਼ਗਾਰ ਮਿਲੂਗਾ ਫੇਰ ਹੀ ਸਾਰਾ ਕੁਛ ਹੋਣਾ ਜ ਆਪਣੇ ਕੋਲ
ਹਾਂਜੀ ਹਾਂਜੀ ਉਹੀ ਨਾ ਕਈਆਂ ਦੇ ਵਿੱਚ ਹੁਨਰ ਵੀ ਹੁੰਦਾ ਵਾ ਚਲੋ ਲੋਕੀ ਮਿਹਨਤ ਨਾਲ ਕੰਮ ਵੀ ਕਰਦੇ ਨੇ ਪਰ ਹਾਲ ਏਦਾਂ ਦਾ ਕਰਕੇ ਲੋਕਾਂ ਨੂੰ ਨਾ ਤਨਖਾਹ ਬਹੁਤ ਘੱਟ ਮਿਲਦੀ ਪਈ ਹੈ ਤੇ ਜਿਹਦੇ ਕਰਕੇ ਮ ਨੀ ਕਰਦਾ ਹੈਗਾ ਕੰਮ ਕਰਨ ਨੂੰ ਕਿ ਇੰਨੀ ਅਸੀਂ ਮਿਹਨਤ ਵੀ ਕਰਨੀ ਹੈ ਉਦੋਂ ਸਾਨੂੰ ਪੂਰੀ ਨਹੀਂ ਮਿਲਦਾ ਹੈਗਾ
ਹਾਂਜੀ ਹੁਣ ਜੇ ਆਪਾਂ ਦੇਖਿਆ ਜਾਵੇ ਜੇ ਆਪਾਂ ਹੁਣ ਕੰਮ ਕਰਦੇ ਹ ਨਾ ਉਹ ਤਾਂ ਆਪਾਂ ਨੂੰ ਦਸ ਬਾਰਾਂ ਹਜ਼ਾਰ ਦਸ ਬਾਰਾਂ ਹਜ਼ਾਰ ਲੱਕ ਵੀ ਘਰ ਨੀ ਚੱਲਦਾ ਨਾ ਯ ਦੇਖੋ ਦੇਖ ਜਾਵੇ ਤਾਂ ਕੁੱਝ ਹਣ ਲੋਕਾਂ ਲੋਨ ਲੈ ਲੈਂਦੇ ਆ ਨਾ ਬੇਰੁਜ਼ਗਾਰੀ ਕਰਕੇ ਉਹ ਲੋਨ ਲੈਂਦੇ ਨੇਗੇ ਠੀਕ ਹੈ ਕੰਮ ਮਿਲਦੇ ਨੇ ਗ ਬੇਰੁਜ਼ਗਾਰ ਜ਼ਿਆਦਾ ਲੋਕ ਉਸ ਨਾਲ ਫਿਰ ਸੁਸਾਈਡ ਕਰਦੇ ਲੋਕ ਕਿੰਨਾ ਕੁਛ ਹੁੰਦਾ ਵਾ ਸਾਰਾ ਇੱਕ ਪੈਸੇ ਕਰਕੇ
ਉਹੀ ਨਾ ਇਹਦੇ ਤੇ ਕਈ ਚਲੋ ਕਰਨ ਨੇ ਚਲੋ ਮੈਨੂੰ ਲੱਗਦਾ ਵਾ ਕਿ ਜਿਹੜੀ ਇਹ ਜਨਸੰਖਿਆ ਵੱਧਦੀ ਪਈ ਆ ਦਿਨ ਬ ਦਿਨ ਹਨਾ ਕਿੰਨੀ ਦੇਸ਼ ਦੀ ਜਿਹੜੀ ਜਨਸੰਖਿਆ ਵੱਧ ਚੁੱਕੀ ਆ ਸਰਕਾਰ ਜਿਹੜੀ ਨੌਕਰੀਆਂ ਤੇ ਘੱਟ ਦੇ ਰਹੀ ਆ ਪਰ ਹਾਂਜੀ ਜਨਸੰਖਿਆ ਕਿੰਨੀ ਵੱਧ ਗਈ ਆ
ਹਾਂਜੀ ਇਹੀ ਕਰਨਾ ਬਸ ਜਿਨ ਦੇਖੋ ਜਿਹੜਾ ਚੰਗਾ ਬੱਚਾ ਪੜ੍ਹਦਾ ਵ ਲਿਖਦਾ ਵੀ ਆ ਹਨਾ ਉਹਨੂੰ ਨੌਕਰੀ ਨੀ ਮਿਲਦੀ ਪਏਗੀ ਦੇਖਿਆ ਜਾਵੇ ਤਾਂ ਠੀਕ ਆ ਜੋ ਪੈਸੇ ਵਾਲਾ ਉਹ ਅ ਅੱ ਲੰਘ ਜਾਂਦਾ ਵਾਪ ਚਾਹੇ ਕੁਛ ਨੇ ਕੀਤਾ ਚਾਹੇ ਉਜੀ ਸਰਟੀਫਿਕੇਟ ਆ ਨਾ ਕੁਛ ਵੀ ਆ ਹੋਨ ਓਹਦੀਆਂ ਦੇ ਰਹੇ ਆ ਫਿਰ ਰੱਖਿਆ ਬੰਦਾ ਪਰ ਜਾਂ ਨਸ਼ੇ ਕਰਨ ਲੱਗ ਜਾਂਦਾ ਜੇ ਚੋਰੀਆਂ ਦੇ ਹੋ ਜਾਂਦਾ
ਹਾਂਜੀ ਹਾਂਜੀ ਓਹੀ ਨਾ ਹਾਂਜੀ ਉਹੀ ਮਤਲਬ ਲੋਕ ਕਿ ਚਲੋ ਆਪਣੇ ਵੱਲ ਤਾਂ ਪੂਰੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੀ ਚਲੋ ਨੌਕਰੀ ਮਿਲੇ ਉਹਨਾਂ ਨੂੰ ਰੁਜ਼ਗਾਰ ਮਿਲੇ ਤਾਂ ਜੋ ਆਪਣਾ ਹਨਾ ਪਰਿਵਾਰ ਜਿਹੜਾ ਉਹਨੂੰ ਪਾਲ ਸਕਣ
ਹਾਂਜੀ
ਹਾਂਜੀ ਤੇ ਬਾਕੀ
ਹਾਂਜੀ ਤਾਂ ਦੀ ਪ੍ਰੀਖਿਆ ਹੋਈ ਸੀਗੀ ਹੁਣ ਜਿਹੜੀ ਪਿਛਲੇ ਹਫ਼ਤੇ ਹੋਈ ਸੀਗੀ ਬੜਾ ਹਾਂਜੀ ਉਹ ਦੇਖੋ ਨਾ ਕਿੰਨਾ ਜਿੱਦਾਂ ਹੁਣ ਉਹ ਕੁੜੀਆਂ ਲੇਟ ਹੋ ਗਈਆਂ ਸੀਗੀਆਂ ਉਹ ਕਿਵੇਂ ਰੋ ਰਹੀਆਂ ਸੀ ਨਾ ਹੁਣ ਦੇਖ ਲਓ ਇੱਕ ਰੁਜ਼ਗਾਰ ਦੀ ਲੋੜ ਕਰਕੇ ਹਨਾ
ਬਿਲਕੁਲ ਬਿਲਕੁਲ
ਤੇ ਕਿੰਨਾ ਹੁ ਬਾ ਉੱਥੇ ਗੇਟ ਕੇ ਉਹਨਾਂ ਨੇ ਅੰਦਰ ਨੀ ਆਉਣ ਦਿੱਤਾ ਪੰਜ ਮਿੰਟ ਲੇਟ ਸੀਗੀਆਂ ਕੁੜੀਆਂ
ਹਾਂਜੀ ਉਹੀ ਨਾ ਬੱਚੇ ਕਿ ਕਈ ਮੁਸ਼ਕਿਲਾਂ ਝੱਲ ਕੇ ਇੰਨੀ ਦੂਰ ਦੂਰ ਪੇ ਦੇਣ ਆਉਂਦੇ ਨੇ ਪਰ ਜੇ ਉਹਨਾਂ ਨੂੰ ਹਨਾ ਪੇਪਰ ਦੇ ਵਿੱਚ ਬੈਠ ਨਾ ਦਿੱਤਾ ਜਾਵੇ ਤੇ ਕਿੰਨੀ ਨਿਰਾਸ਼ਾ ਵਾਲੀ ਗੱਲ ਆ ਇੱਕ ਤਰ੍ਹਾਂ ਤੇ ਮਾਨਸਿਕ ਹਨਾ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ
ਹਾਂਜੀ ਇਹ ਤਾਂ ਹੈਗਾ ਜੀ ਹੁਣ ਦੇਖੋ ਆਪਾਂ ਕੋਈੈ ਫਾਰਮ ਭਰਦੇ ਨਾ ਉਹਦੀ ਫੀਸ ਪੰਜ ਸੌ ਭਰਦੇ ਹਜ਼ਾਰ ਭਰਦੇਾਂ ਪੰਜ ਵਾਰੀ ਭਰ ਲਾਂਗੇ ਚਾਰ ਵਾਰੀ ਭਰ ਲਾਂਗੇ ਜਦੋਂ ਆਪਾਂ ਨੂੰ ਟੈਸਟ ਜਦੋਂ ਆਪਾਂ ਨੂੰ ਕੱਢਣਗੇ ਨਾ ਆਪਾਂ ਲੰਘਾਂਗੇ ਨਾ ਨਾ ਜਾਂ ਆਪਣਾ ਕੋਈ ਹਾਲ ਹੀ ਨਾ ਹੋਊਗਾ ਆਪਾਂ ਉਸ ਤੋਂ ਬਾਅਦ ਪ ਕਰਰਨਾ ਹੀ ਨੀ ਛੱਡ ਦਗੇ ਅੱਕ ਜਾਂਗੇ ਆਪਾਂ
ਬਿਲਕੁਲ ਬਿਲਕੁਲ ਸਹੀ ਗੱਲ ਉਹੀ ਨਾ ਦਾ ਸਾਡਾ ਮਨ ਹੀ ਚੁੱਕਿਆ ਜਾਂਦਾ ਵਾ
ਹਾਂਜੀ
ਹਾਂਜੀ ਤੇ ਬਾਕੀ ਹੋਰ ਇਹ ਆ ਕਿ ਕੁਛ ਦਿਨ ਪਹਿਲਾਂ ਹੀ ਵੇਖਿਆ ਕਿਹੜਾ ਨੈਟ ਦਾ ਪੇਪਰ ਸੀ ਸਾਡਾ ਹਨਾ ਤੇ ਉਹ ਵੀ ਜਿਹੜਾ ਲੀਕ ਹੋ ਗਿਆ ਸੀ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਉਹ ਇੱਕ ਦਿਨ ਰਾਤ ਇੱਕ ਕਰ ਦਿੱਤਾ ਹਨਾ ਤੇ ਉਹ ਜਿਹੜਾ ਪੇਪਰ ਅਸੀਂ ਉਹਨੂੰ ਖਾਜ ਕਰ ਦਿੱਤਾ ਤੇ ਵੇਖੋ ਜਿਹੜੀ ਬੱਚਿਆਂ ਦੀ ਮਿਹਨਤ ਜੀ ਸਾਰੀ ਬੇਕਾਰ ਗਈ ਨਾ
ਬੇਰੁਜ਼ਗਾਰ ਦੀ ਸੀ ਗੱਲ ਆ ਜੀਉਹ ਵੀ ਦੇਖੋ ਇੱਕ ਸਤਾਰਾਂ ਸਾਲਾਂ ਦਾ ਬੱਚਾ ਸੀ ਜਿਹਨੇ ਲੀਕ ਕੀਤਾ ਸੀਗਾ ਠੀਕ ਉਹਨੇ ਟੈਲੀਗ੍ਰਾਮ ਵੀ ਆਪਣੇ ਬੈਨ ਹੋ ਗਏ ਸੀ ਉਸ ਕਰਕੇ ਸਟਾਂ ਪੈਣ ਹੋ ਗਈਆਂ ਸੀਗੀਆਂ ਹਾਂਜੀ
ਅੱਛਾ ਅੱਛਾ ਠੀਕ ਠੀਕ ਠੀਕ
ਬਸ ਇਹੀ ਰੁਜ਼ਗਾਰ ਬੇਰੁਜ਼ਗਾਰ ਹੋਣ ਦੇ ਆਪਣੇ ਬੇਰੁਜ਼ਗਾਰੀ ਹੱਦ ਤੋਂ ਵੱਧ। ਧ ਵਧੀ ਜਾਂਦੀ ਹੈ ਹੁਣ ਆਉਣ ਵਾਲੇ ਦਿਨਾਂ ਚ ਤੁਸੀਂ ਕੀ ਹਾਲ ਹੋਊਗਾ ਦੁਨੀਆਂ ਦਾ
ਹਾਂਜੀ ਚਲੋ ਬਾਕੀ ਮੈਨੂੰ ਇਹ ਵੀ ਲੱਗਦਾ ਬਾਕ ਚਲੋ ਸਰਕਾਰਾਂ ਦਾ ਵੀ ਦੋਸ਼ ਨਹੀਂ ਅਸੀਂ ਚਲੋ ਦੇ ਸਕਦੇ ਸਾਨੂੰ ਨਾ ਸਿਰਫ ਕਿਤਾਬੀ ਜਿਹੜੀ ਹੈਗੀ ਆ ਸਿੱਖਿਆ ਹੈਗੀ ਉਹਦੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸਾਡੇ ਕੋਲ ਨਾ ਕੋਈ ਨਾ ਕੋਈ ਹੱਥ ਦੀ ਕਲਾ ਵੀ ਹੋਣਾ ਜਿਸ ਚਲੋ ਹਾਂਜੀ ਉਹੀ ਨਾ ਕਿ ਸਾਡੇ ਕੋਲ ਹੁਨਰ ਹੋਏਗਾ ਚਲੋ ਆਪਣਾ ਆਪਾਂ ਹੱਥੀਂ ਕਮਾ ਕੇ ਕਰਕੇ ਚਲੋ ਆਪ ਪੈਸੇ ਹੀ ਕਮਾ ਸਕਦੇ ਹ। ਹਾਂਜੀ ਉਹ ਉਹੀ ਚਲੋ ਆਪਾਂ ਛੋਟੇ ਆ ਕੋਈ ਕਾਰੋਬਾਰ ਜੇ ਖੋਲੀਏ ਤੇ ਮਿਹਨਤ ਕਰੀਏ ਤੇ ਅੱਗੇ ਜਾ ਕੇ ਚਲੋ ਸਾਨੂੰ ਸਫਲਤਾ ਮਿਲ ਸਕਦੀ ਆ
ਹਾਂਜੀ। ਉਹ ਬਸ ਉਹਦੀ ਮਿਹਨਤ ਹ। ਜਿਮੀਨਤ ਤਾਂ ਮੁੱਲ ਮਿਲ ਜਏ ਤਾਂ ਠੀਕ ਹੈ ਜੇ ਨਾ ਮਿਲੀ ਨਾ ਬੋਤ ਔਖਾ ਲੱਗਦਾ ਫਿਰ।
ਹਾਂਜੀ ਚਲੋ ਇਹ ਵੀ ਗੱਲ ਹੈਗੀ ਆ ਬਟ ਪਰ ਇਹੀ ਗੱਲ ਹੈ ਨਾ। ਮਿਹਨਤ ਸਾਨੂੰ ਕਰਨੀ ਪੈਣੀ ਨਹੀਂ ਤੇ ਸਾਡਾ ਓਦਾ ਜੀਵਨ ਤੇ ਸਾਡਾ
ਹਾਂਜੀ ਇੱਕ ਇੱਕ ਚੀਜ਼ ਦੇ ਹਾਂਜੀ ਅੱਜ ਕੱਲ੍ਹ ਦੇ ਟਾਈਮ ਚ ਪੜ੍ਹਨਾ ਵੀ ਜ਼ਰੂਰੀ ਹੈ ਨਾ ਕਿਉਂਕਿ ਪੜ੍ਹਨਾ ਥੋੜੀ ਨੌਲਜ ਵੱਧਦੀ ਚ ਨੌ ਨਹੀਂ ਨੌਕਰੀ ਮਿਲਦੀ ਨਹੀਂ ਸੀ ਪੜ੍ਹਨਾ ਬਹੁਤ ਜ਼ਰੂਰੀ ਹੋ ਗਿਆ
ਹਾਂਜੀ ਹਾਂਜੀ ਚਲੋ ਪੜ੍ਹਾਈ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜਾ ਹੁਨਰ ਆ ਸਾਡੇ ਕੋਲ ਉਹ ਵੀ ਹੋਣਾ ਚਾਈਦਾ ਵਾ
ਹਾਂਜੀ।
ਹਾਂਜੀ ਤੇ ਚਲੋ ਇਹਦੇ ਨਾਲ ਇਹ ਆ ਕਿ ਚਲੋ ਸਾਨੂੰ ਜੇ ਕਿਤੇ ਕੰਮ ਵੀ ਨਹੀਂ ਮਿਲਦਾ ਨੌਕਰੀ ਨਹੀਂ ਵੀ ਮਿਲਦੀ ਹੈਗੀ। ਚਲੋ ਅਸੀਂ ਆਪਣਾ ਕੋਈ ਕੰਮ ਛੋਟਾ ਮੋਟਾ ਕੰਮ ਕਿਉਂ ਨਾ ਕਰੀਏ ਤੇ ਅਸੀਂ ਉਹ ਕਰ। ਤੇ ਸੱਕਦੇ ਆ
ਰੁਜ਼ਗਾਰ ਚਾਈਦਾ ਬਸ ਉਹੀ ਕਹਿਣਦਾ ਵੀ ਰੁਜ਼ਗਾਰ ਤੇ ਆਜ ਨਾਲ ਡਿਪੈਂਡ ਹੋ ਜਾਂਦੀ ਆ ਕੋਈ ਵੀ ਹੋਵੇ ਆਪ ਦਾ ਰੁਜ਼ਗਾਰ ਹੋਵੇ। ਚਾਏ ਕਿਸੇ ਜੋਬ ਕਰਨ ਹੈ। ਹੁਣ ਦੇਖੋ ਲੋਕ ਕਿੰਨੀ ਕਿੰਨੀ ਦੂਰ ਜਾ ਕੇ ਰੁਜ਼ਗਾਰ ਲਈ ਜਾਂਦੇ ਨਾ ਆਪਣਾ ਦੇਸ਼ ਛੱਡਦੇ ਆਪਣਾ ਸਟੇਟ ਛੱਡਦੇ ਆਪਣਾ ਘਰ ਛੱਡ ਦੇ ਨਾ ਇੱਕ ਸਿਰਫ ਰੁਜ਼ਗਾਰ ਤੇ ਪੈਸੇ ਕਰਕੇ ਰੁਜ਼ਗਾਰ ਤਾਂ ਪੈਸਾ ਰੁਜ਼ਗਾਰ ਨੀ ਤੇ ਪੈਸਾ ਨ ਆ
ਹਾਂਜੀ
ਹਾਂਜੀ
ਇਹ ਚਲੋ ਸਭ ਤੋਂ ਵਧੀਆ ਗੱਲ ਹੈ ਕਿ ਚਲੋ ਜੇ ਅਸੀਂ ਸਮਝੀਏ ਕੇ ਸਾਡੇ ਕੋਲ ਜਿਹੜਾ ਹੁਨ ਰ ਆ ਉਹ ਹੋਣਾ ਚਾਹੀਦਾ ਫੇਰ ਤੇ ਮੈਨੂੰ ਲੱਗਦਾ ਨੀ ਕਿ ਕੋਈ ਧੱਕੇ ਖਾ ਸਕਦਾ ਆ ਕਿਉਂਕਿ ਹਨਾ ਹਰ ਇੱਕ ਕੰਮ ਜਿਹੜਾ ਹੈਗਾ ਵਾ ਉਹ ਤੇ ਚਲੋ ਲੋਕਾਂ ਨੂੰ ਕਰਵਾਣਾ ਹੀ ਪੈਂਦਾ ਆ ਜੀਵੇਂ ਅਸੀਂ ਮਕੇ ਜੇੜੇ ਕੋਈ ਲੱਕੜ ਦਾ ਕੰਮ ਕਰਦੇ ਨੇ, ਹਨਾ ਤੇ ਜਾਂ ਫੇਰ ਇਲੈਕਟ੍ਰੀਸ਼ੀਨ ਦਾ ਕੰਮ ਕਰਦੇ ਨੇ ਤੇ ਲੋੜ ਤੇ ਸਾਨੂੰ ਪਈ ਰੈਂਦੀ ਆ, ਕਈ ਵਰੀ ਕਲਾ ਹੋਗੀ ਚਲੋ ਕਮਾ ਕਰਕੇ ਕੰਮ ਕਰਕੇ ਤੇ ਏਓ ਜੇ ਖਾ
ਹਾਂਜੀ ਓਈ ਆ ਨਾ ਬਸ ਜਾਂ ਸਟੱਡੀ ਦੇ ਨਾਲ ਆਪਣਾ ਏ ਵੀ ਕਰਦਾ ਰਵੇ ਜੇ ਓਦਰ ਨਾ ਹੋਵੇ ਏਧਰ ਦਾ ਹੋਵੇ ਜਾਣੀ ਕੇ ਕੋਈ ਤਾਂ ਰੁਜ਼ਗਾਰ ਹੱਥ ਚ ਹੋਊਗਾ ਨਾ
ਹਾਂਜੀ, ਹਾਂਜੀ।
ਕੁੱਝ ਲੋਕ ਏਦਾਂ ਵੀ ਉਹ ਸਾਰੇ ਕੰਮ ਹੀ ਕਰਦੇ ਆ, ਉਹਨੂੰ ਹਰ ਇੱਕ ਕੰਮ ਹੀ ਕਰ ਲੈਂਦੇ ਆ
ਹਾਂਜੀ। ਕੁਝ। ਨੇ ਵੀ ਲੋਕੀ ਹੈਗੇ ਨੇ ਜਿਹੜੇ, ਪੜ੍ਹ ਲਿਖ ਕੇ ਵੀ ਨਾ ਉਹ ਇੰਨਾ ਧਿਆਨ ਹੀ ਦਿੰਦੇ ਹੈਗੇ ਨਾ। ਨੌਕਰੀਆਂ ਵੱਲ, ਉਹਨਾਂ ਨੂੰ ਬੈਠੇ-ਬਿਠਾਏ ਤੇ ਚਲੋ, ਕੋਈ ਨੌਕਰੀ ਮਿਲ ਨੀ ਜਾਣੀ ਐ। ਸਾਨੂੰ, ਹੋਰ ਤਿਆਰੀ ਰੱਖਣੀ ਪਏਗੀ, ਫੇਰ ਕੋਈ ਨਾ ਕੋਈ ਹੱਲ ਨ ਨਹੀਂ।
ਫੇਰ ਹੀ ਹੁੰਦਾ, ਨੀ ਤਾਂ ਜਿਦਾ ਮੰਨ ਲ ਕੇ ਚਲੋ ਆਪਾਂ ਬੈਠ ਤੇ ਆਵਾਂਗੇ ਤੇ ਵੀ ਬਾਹਰ ਕੋਈ ਕੰਮ ਨਾ ਜਾਵਾਂਗੇ ਫੇਰ, ਤਾਂ ਖੁਦ ਬੇਰੁਜ਼ਗਾਰ ਹੋਵਾਂਗੇ ਆਪਾਂ
ਹਾਂਜੀ, ਉਹੀ ਨੇ ਸਾਨੂੰ ਘਰ ਬੈਠਿਆਂ ਵੀ ਕੋਈ ਕੰਮ ਨੀ ਕਰਨਾ ਹੈਗਾ।
ਚਾਹੇ ਬੰਦਾ ਔਨਲਾਈਨ, ਔਨਲਾਈਨ ਬਹੁਤ ਰੁਜ਼ਗਾਰ ਪਿਆ ਦੇਖਿਆ ਜਾਵੇ ਤਾਂ ਜੇ ਬੰਦੇ ਨੌਲੇਜ ਹੈਗੀ ਤਾਂ ਔਨਲਾਈਨ ਰੁਜ਼ਗਾਰ ਬਹੁਤ ਹੈਗੇ ਨੇ, ਹਾਂਜੀ। ਇਸ ਤੋਂ ਆਪਾਂ ਪੈਸਾ ਕਮਾ ਸਕਦੇ ਚੰਗਾ।
ਹਾਂਜੀ ਅੱਜ ਕੱਲ ਦਾ ਜ਼ਮਾਨਾ ਹੀ, ਅੱਜ ਕਲ ਦਾ ਜ਼ਮਾਨਾ ਹੀ ਇਹੋ ਹੀ ਆ
ਹਾਂਜੀ ਹਾਂਜੀ ਸਟੋਕ ਮਾਰਕੀਟ 'ਚ ਹੁਣ ਕਿੰਨਾ ਚੱਲ ਰਿਹਾ, ਵੀ ਵਧੀਆ ਜਾਣੀ ਕਿ ਇਨਕਮ ਕਮਾ ਲੈਂਦੇ ਲੋਕ। ਚੰਗੇ ਕਮਾਉਣ ਲਈ ਇਹਦਾ ਦਿਮਾਗ ਅਲੱਗ।
ਹਾਂਜੀ- ਹਾਂਜੀ ਉਹੀ ਨਾ, ਕਿ ਉਹਨਾਂ ਦੇ, ਚਲੋ ਦਿਮਾਗ ਤੇਜ਼ ਨੇ ਦਿਮਾਗੀ ਦੇ ਤੌਰ ਦੇ ਨਾਲ ਕੰਮ ਕਰੀ ਜਾ ਰਹੇ ਨੇ
ਹਾਂਜੀ- ਹਾਂਜੀ, ਬਾਕੀ ਆਈਆਂ ਬਸ ਉਹ ਤਰਸੋਂ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਥੋੜ੍ਹਾ ਲੋਕਾਂ ਨੂੰ ਵੀ ਆਪ, ਧਿਆਨ ਦੇਣਾ ਚਾਹੀਦਾ ਦੋਨਾਂ ਪਾਸੇ ਧਿਆਨ ਰ ਹਰ ਇੱਕ ਨੂੰ ਨੌਕਰੀ ਵੀ ਮਿਲੇਗੀ, ਹਰ ਇੱਕ ਨੂੰ ਸਭ ਕੁਛ ਹੋਏਗਾ, ਆਪਣੇ ਵੀ ਦੱਸ ਟੋ ਕੇ ਜੀ
ਹਾਂਜੀ।
ਹਾਂਜੀ। ਓਕੇ ਜੀ।
ਓਕੇ
ਸਤਿ ਸ੍ਰੀ ਅਕਾਲ ਜੀ, ਓਕੇ ਅੱਛਾ